ਹਾਂਜੀ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ, ਹੋਰ ਕਿਵੇਂ ਆ?
ਹਾਂਜੀ ਵਧੀਆ,
ਹੂੰ, ਹੋਰ ਕੀ ਕਰ ਰਹੇ ਸੀ ਬਸ ਹਾਂ ਬਸ, ਅਸੀਂ ਬਸ ਖਾਣਾ ਖਾਇਆ ਸੀ। ਅੱਛਾ,
ਹਾਂਜੀ ਖਾਣਾ ਵਗੈਰਾ ਬਣਾ ਕੇ ਹਟੀ ਸੀ। ਤਾਂ, ਤੇ ਅੱਜ ਬੱਚੇ ਕਹਿੰਦੇ ਮੰਮੀ ਨਿਊਡਲ ਵਗੈਰਾ ਖਾਣੀ ਆ ਉਹ ਨਿਊਡਲ ਬਣਾ ਕੇ ਹਟੀ ਸੀ, ਬੱਚਿਆਂ ਵਾਸਤੇ,
ਅੱਛਾ ਜੀ,
ਕਿ ਉਹ ਸਾਡੇ ਬੱਚੇ ਹੈ, ਉਹ ਬਜ਼ਾਰੀ ਨਿਊਡਲ ਨਈ ਖਾਂਦੇ ਐਕਚੁਲੀ
ਅੱਛਾ, ਅੱਛਾ, ਅੱਛਾ ਉਹ ਹਾਂ, ਉਹ ਕਹਿੰਦੇ ਨਾ ਮੇਦੇ ਵਾਲੀ ਉਹ ਸੇਵੀਆਂ ਵਗੈਰਾ ਮਿਲ ਜਾਂਦੀਆਂ ਨੇ, ਮਤਲਬ ਬੇਸ ਕਹਿੰਦੇ ਆ ਸੂਜੀ ਮਿਲਦੀਆਂ ਨੇ ਹੋਰ
ਹਾਂਜੀ ਮੈਦੇ ਸੂਜੀ ਦੀ ਸੇਵੀਆਂ ਮਿਲ ਜਾਂਦੀਆਂ।
ਅੱਛਾ।
ਫਿਰ ਅਸੀਂ ਉਹ ਬਣਾਉਦੇ ਹਾਂ। ਕਿ ਬੱਚੇ ਬਜਾਰੀ ਤਾਂ ਖਾਂਦੇ ਨੀ ਹੈਗੇ ਬੱਚਿਆਂ ਵੀ ਬਜ਼ਾਰੀ ਖਾ ਕੇ ਥੋੜੀ ਪ੍ਰੋਬਲਮ ਨਾ।
ਹਾਂ ਨਹੀਂ ਨਹੀਂ ਬਜ਼ਾਰੀ ਪਤਾ ਨੀ ਕੀ ਕੀ ਪਾਇਆ ਹੁੰਦਾ ਕੀ ਨੀ ਪਾਇਆ ਹੁੰਦਾ ਇੱਕ ਜਿਨੋਮੋਟੋ ਵਗੈਰਾ ਪਤਾ ਨੀ। ਕੀ ਪਾਉਂਦੇ ਨੇ ਉਹ ਤਾਂ ਸਭ ਤੋਂ ਜਿਆਦਾ ਖ਼ਰਾਬ ਕਰਦਾ।
ਹਾਂ ਉਹ ਬੱਚੇ ਅੱਜ ਕੁਛ ਮੇਰੀ ਗੁੜੀਆ ਆਈ ਹੋਈ ਹੈ ਉਹ ਕਹਿੰਦੀ ਮੰਮਾ ਸੇਵੀਆਂ ਖਾਣੀਆ ਨਮਕੀਨੀਆਂ।
ਅੱਛਾ ਅੱਛਾ ਹ ਹਾਂ ਅੱਛਾ ਵਧੀਆ ਕਰਦੇ।
ਕਿਉਂਕਿ ਕੱਲ੍ਹ ਨੂੰ ਤੁਹਾਡੀ ਚੱਲੇਗੀ।
ਹਾਂ ਨਹੀਂ ਵਧੀਆ ਸਗੋਂਈਏ ਖਵਾਓ ਬੱਚਿਆਂ ਨੂੰ ਤੇ ਖੁਸ਼ ਹੋ ਕੇ ਖਾ ਲੈਂਦੇ ਆ ਹਾਂ ਬਸ ਮੈਗੀ ਮਸਾਲਾ ਪਾ ਦੋ ਉਹੀ ਟੇਸਟ ਆ ਜਾਂਦਾ।
ਹਾਂਜੀ ਹਾਂਜੀ ਤੇ ਬਸ ਉਹ ਕਹਿੰਦੇ ਮੀਠੀਆ ਖਾਣੀਆਂ। ਤੇ ਮੈਂ ਕਿਹਾ ਮਿੱਠੀਆਂ ਦੇ ਆਲੂ ਬਣਨਗੀਆਂ ਅੱਜ ਨਮਕੀਲੀਆਂ ਬਣਨਣਗੀਆਂ।
ਹਾਂ ਜਿਵੇਂ ਆਪਾਂ ਮਿੱਠੀਆਂ ਬਣਾਈਏ ਤੇ ਮਿੱਠੀਆਂ ਨੂੰ ਪਹਿਲੇ ਦੁੱਧ ਵਿੱਚ ਹੀ ਕਾਢਦੇ ਆ ਜੇ ਪਹਿਲੇ ਪਾਣੀ ਵਿੱਚ ਮਤਲਬ ਪਹਿਲੇ ਸਾਨੂੰ ਗੱਲਨੀਆਂ? ਵਧੀਆਂ।
ਪਹਿਲੇ ਸੇਮੀਆਂ ਨੂੰ ਨਾ ਥੋੜਾ ਕੜਾਹੀ ਕੜਾਹੀ ਲਵੋ ਕੜਾਹੀ ਵਿੱਚ ਥੋੜ੍ਹਾ ਦੇਸੀ ਘਿਓ ਪਾਾਲੋ ਦੋ ਤਿੰਨ ਚਮਚੇ
ਠੀਕ ਹੈ।
ਦੋ ਤਿੰਨ ਚਮਚੇ ਦੇਸੀ ਘਿਓ ਦੇ ਪਾ ਕੇ ਉਹਨੂੰ ਭੁਣੀ ਲੋ ਸੇਵੀਆਂ ਨੂੰ। ਜਦੋਂ ਭੁਨਾਗੇ ਆਪਾਂ ਥੋੜ੍ਹੀ ਲਾਲ ਲਾਲ ਹੋ ਜਾਂਦੇ ਆ। ਬਰਾਊਨ ਕਲਰ ਚ ਆ ਜਾ ਭੂਰੀਆਂ ਭੂਰੀਆਂ ਹੋ ਜਾਂਦੀਆਂ ਨਾ ਫਿਰ ਉਹਨੂੰ ਕੱਢ ਲੋ।
ਅੱਛਾ।
ਚੱਲ ਪਾਣੀ ਚ ਬਣਾਉਣੀ ਹੈ ਤੇ ਪਾਣੀ ਉਾ ਬਾਲ ਕੇ ਫਿਰ ਉਹਦੇ ਵਿੱਚ ਪਾ ਲੈਣਾਵਾ
ਗੱਲ ਗਈਆਂ। ਤੇ ਫੇਰ ਦੁੱਧ ਪਾ ਲਈ ਦਾ
ਹਾਂ ਕਈ ਤਾਂ ਪਤਾ ਦੀਆਂ ਹੁਣ ਸੇਵੀਆਂ ਪਾਾਈ ਭੁੰਨੀਆਂ ਦੇਸੀ ਘਿਓ ਚ ਭੁੰਨੀਆਂ ਸੇਵੀਆਂ ਲਾਲ ਹੋ ਗਈਆਂ। ਫਿਰ ਉਹਦੇ ਚ ਪਾ ਪਾਣੀ ਪਾ ਦਿਂਦੇ ਆ ਜਿਨ ਹੁਣ ਥੋੜੇ ਸੇਵੀਆ ਨਾਲ ਪਾਣੀ ਪਾ ਛੋਟੀ ਜਹੀ ਗੜਬੀ ਪਾੀ ਤੇ ਪਾ ਦ ਵਿੱਚ ਨਾਲ ਹੀ
ਕਹਿੰਦੇ ਆ ਕਹਿੰਦੇ ਵੀ ਜਿਹੜੀਆਂ ਘਰ ਦੀਆਂ ਆਪਾਂ ਸੇਵੀਆਂ ਬਣਵਾਉਂਦੇ ਹ ਨਾ ਤੇ ਵੀ ਸੁਣਨ ਚ ਆਇਆ ਕਿ ਵੀ ਜਿਹੜਾ ਅਸੀਂ ਇਹਨੂੰ ਪਾਣੀ ਵਿੱਚ ਉਬਾਲਾਂਗੇ ਨਾ ਤੇ ਕਹਿੰਦੇ ਵੀ ਉਹ ਪਾਣੀ ਵੀ ਸਰਦੀਆਂ ਵਿੱਚ ਜਿਵੇਂ ਬੱਚਿਆਂ ਨੂੰ ਜੁਕਾਮ ਵਗੈਰਾ ਹੋ ਜਾਂਦਾ ਨਾ ਤੇ ਕਹਿੰਦੇ ਉਹ ਪਾਣੀ ਵਾਲੀਆਂ ਸੇਵੀਆਂ ਦੇ ਨੇ ਚਾਹੀਦੀਆਂ ਨੇ।
ਹਾਂ ਉਹ ਮੇਰੇ ਹਸਬੈਂਡ ਉਹ ਵੀ ਖਾਂਦੇ ਆ ਨਾ।
ਅੱਛਾ ਅੱਛਾ।
ਉਹਨਾ ਨੂੰ ਉਹ ਪਸੰਦ ਹੈ ਉਹ ਦੂਜੀਆਂ ਨਹੀਂ ਖਾਂਦੇ ਜਿਦੇ ਆਪਾਂ ਦੇਸੀ ਕੁ ਫਰਾਈ ਕਰਕੇ ਖਾਂਦੇ ਹ ਉਹ ਨਹੀਂ ਖਾਂਦੇ। ਮੇਰੇ ਹਸਬੈਂਡ ਕੀ ਕਰਦੇ ਆ ਜਿਵੇ ਸੇਵੀਆਂ ਪਈਆਂ ਇਹਨ ਨੂੰ ਆਪਾਂ ਭੁੱਲ ਕੇ ਨਾ ਮੈਂ ਡੱਬਾ ਭਰ ਕੇ ਰੱਖ ਲੈਂਦੀ ਹਾਂ।
ਜੀ।
ਵੀ ਜਦੋਂ ਉਹਨਾਂ ਨੇ ਖਾਣੀ ਹੈ ਉਹ ਕੀ ਕਰਦੀ ਹੈ ਛੋਟੇ ਜਿਹੇ ਫਰਾਈ ਪੈਨ ਲਓ ਉਹਦੇ ਵਿੱਚ ਸੇਵੀਆਂ ਪਾਉਂਦੇ ਹੈ ਵਿੱਚ ਪਾਣੀ ਪਾਇਆ ਤੇ ਅੱਧਾ ਕੁ ਚਮਚਾ ਘਿਓ ਦਾ ਪਾ ਦਿੰਦੇ ਆ ਤੇ ਨਾਲ ਨਾ ਚਿਪਕਣ। ਉਹਨੂੰ ਉਬਾਲ ਲੈਂਦੇ ਹੈ ਜਦੋਂ ਪਾਣੀ ਨੂੰ ਕੱਢ ਕੇ ਫਿਰ ਉਹਨੂੰ ਢੱਕ ਦਿੰਦੇ ਆ ਸੇਵੀਆਂ ਪਾਕੇ ਨੂੰ ਢੱਕ ਦਿੰਦੇ ਆ ਫਿਰ ਦੱਸ ਮਿੰਟ ਪੰਜ ਮਿੰਟ ਪੈ ਲੈਂਦੇ ਪੰਜ ਸੱਤ ਮਿੰਟ ਸਿਰਫ ਪਾਣੀ ਡੋਲ੍ਹ ਦਿੰਦੇ ਆ। ਤੇ ੳਹ ਜਿਹੜੀ ਸੇਵੀਆਂ ਹੁੰਦੀਆਂ ਨੇ ਨਾ ਸੇਵੀਆ ਤੇ ਦੇਸੀ ਘਿਓ ਪਾਉਂਦੇ ਹੈ। ਤੇ ਬੁਰਾ ਖੰਡ ਮਿਲਦੇ ਬਜ਼ਾਰੋਂ ਬੁਰਾ ਉਹ ਵਿੱਚ ਉੱਤੇ ਤ ਪਾ ਕੇ ਉਹ ਖਾਂਦੇ ਆ ਤੁਸੀਂ ਜੇ ਅਗਰ ਸਰਦੀਆਂ ਚ ਹੀ ਖਾਣੀ ਮੁੜਕੇ ਤੁ ਜ਼ੁਕਾਮ ਨਹੀ ਹੋਣਾ।
ਹਾਂ ਹਾਂ ਸੁਣਨ ਚ ਆਇਆ ਕਿ ਇਹ ਵਾਲੀਆਂ ਸੇਵੀਆਂ ਖਾਓ ਤੇ ਖਾਂਸੀ ਚ ਖਾ ਮਤਲਬ ਠੀਕ ਹੋ ਜਾਂਦਾ।
ਹਾਂਜੀ ਹਾਂਜੀ ਸਾਡੇ ਇੱਥੇ ਪੰਜਾਬ ਸਾਈਡ ਤੇ ਬਹੁਤ ਬਣਾਉਂਦੇ ਆ ਨਾ।
ਹਮ ਸਾਡੇ ਖੈਰ ਨਾ ਬੰਦੇ ਕੋਈ ਨਾ ਜੈਂਟਸ ਨਹੀਂ ਖਾਂਦੇ। ਅਸੀਂ ਦੋ ਤਿੰਨ ਜਾਣੇ ਦੋ ਜਾਣੀਆਂ ਖਾਣ ਵਾਲੀਆਂ ਵੀ ਲੇਡੀਜ਼ ਦੋ ਹੀ ਆ ਸੀ। ਅਸੀਂ ਦੋਨੇ ਖਾਣ ਵਾਲੀ ਫੇਿਰ ਅਸੀਂ ਆਪਣਾ ਟਾਲ ਕਰ ਦਿੰਦੇ ਹਾਂ ਅਸੀਂ ਕੀ ਇਨਾ ਕੰਮ ਕਰੀਏ। ਤੇ
ਦੇਖੋ ਅਗਰ ਮਨ ਕਰਦਾ ਫਿਰਰ ਖਾ ਲੋ ਕੋਈ ਜ਼ਰੂਰੀਥੋੜੀ ਜ ਆਪਾਂ ਜਓ ਨੀ ਖਾਣਗੇ ਤੇ ਖਾਵਾਂਗੇ ਹੁਣ ਜੋ ਉਹ ਡਰਿੰਕ ਕਰਦੇ ਹੈ ਤੁਸੀਂ ਕਰਦੇ ਹੋ?
ਆਹ ਉਹ ਤੇ ਹੈ ਹੀ ਉਹ ਤੇ ਹੈ ਹਮ।
ਖਮੀਰ ਖਾ ਰਿਹਾ।
ਹਾਂ ਉ ਤੇ ਹੈ ਈ ਨਹੀਂ ਦੇਖਾਂਗੇ ਉ ਪਤਾ ਕੀ ਇੱਕ ਤਾਂ ਇਹ ਚੀਜ਼ ਨਾ ਥੋੜੀ ਸਰਦੀਆਂ ਵਿੱਚ ਜਿਆਦਾ ਮਜ਼ਾ ਆਂਦਾ ਐ।
ਹਾਂਜੀ ਨਹੀਂ ਗਰਮੀਆਂ ਚ ਜੇ ਤੁਸੀਂ ਖਾਣੀ ਏ ਵੈਸੇ ਬਣਾ ਕੇ ਖਾ ਲੋ ਨਾ।
ਹਾਂ ਓ ਤਾਂ ਹੈ ਈ ਬਣਾਵਾਂਗੇ ਕਿਸੇ ਵੇਲੇ ਵੀ ਏਦਾਂ ਈ ਬਣਾਵਾਂਗੇ। ਲੇਕਿਨ ਸਾਡੇ ਕੋਲ ਸਾਡੇ ਵੀ ਮੇਰੇ ਮਾਇਕੇ ਆ ਜਾਂਦੀਆਂ ਆ ਪੇਕੇ ਤੋਂ ਆ ਜਾਂਦੀਆਂ ਹੁੰਦੀਆਂ ਸੀ। ਸੇਵੀਆਂ ਹੁਣ ਓ ਕਿੰਨਾ ਚਿਰ ਹੋ ਗਿਆ ਹੈ ਨੀ ਹੈਗੀਆਂ ਬੀ ਖ਼ਤਮ ਹੋ ਗਈਆਂ। ਤੇ ਫੇਰ ਹੁਣ ਅਸੀਂ ਬਜ਼ਾਰੀ ਮਤਲਬ ਬਜ਼ਾਰੀ ਲਿਆ ਕੇ ਰੱਖੀਆਂ ਹੋਈਆਂ ਮਤਲਬ ਉਹਨਾਂ ਨੇ ਤੇ ਬਜ਼ਾਰੇ ਓ ਓ ਬਣਾਉਂਦੀ ਆ ਨਮਕ ਵਾਲੀਆਂ। ਸਾਡੇ ਮਤਲਬ ਅਸੀਂ ਜੋਇੰਟ ਫੈਮਲੀ ਆ ਨਾ ਓ ਨਮਕ ਵਾਲੀਆਂ ਬਣਾਉਂਦੇ ਨੇ।
ਹੁਣ ਤੇ ਨਾ ਬੱਚੇ ਨਮਕ ਆਲੀ ਖਾਂਦੇ ਐ। ਐ ਤੇ ਜਿਹੜੇ ਹਸਬੈਂਡ ਹੋ ਗਏ ਜਾਂ ਮੰ ਲਓ ਸੱਸ ਸਸੁਰ ਹੋ ਗਏ ਏ ਖਾਂਦੇ ਐ। ਜਿੱਦਾਂ ਜੇੜੇ ਆਪਣੇ ਪੁਰਾਣੇ ਜੇਂ ਹੁੰਦੇ ਹੈ ਜੇ ਸੱਸ ਹੋ ਗਏ ਆਪਣਾ ਸੋਹਰਾ ਸਾਹਿਬ ਹੋ ਗਏ ਇਹ ਕਹਿੰਦੇ ਪੇ ਸਾਨੂੰ ਫਰਾਲੇ ਟਾਈਪ ਦੀ ਬਣਾ ਕੇ ਦੋ ਮੈਨੂੰ ਉਹਨਾਂ ਨੂੰ ਪਸੰਦ ਹੁੰਦੀ ਆ ਉਬਾਲ ਕੇ ਖਾਣੀ, ਤੇ ਜਾਦਾ ਜਾਦਾ ਜਿਹੜੇ ਪਿੰਡਾਂ ਦੇ ਲੋਕ ਹੁੰਦੇ ਨਾ ਉਹ ਸੇਵੀਆਂ ਸੁਵਿਆਂ ਜਾ ਕੇ ਖਾ ਕੇ ਜ਼ਿਆਦਾ ਖੁਸ਼ ਹੁੰਦੇ ਆ। ਹੈਲੋ। ਹੈਲੋ। ਹੈਲੋ
ਹਾਂਜੀ ਹਾਂ ਓਨ ਮੈਂ ਖ਼ਿਆ ਉਹ ਅਪਣੇ ਖੁਦ ਬਣਵਾਉਂਦੇ ਆ ਨਾ। ਆਟੇ ਦੀ ਵਿੱਚ ਆਟਾ ਪਵਾ ਕੇ ਸੂਜ ਈ ਮੇਦਾ, ਤਿੰਨੇ ਚੀਜ਼ਾਂ ਮਿਕਸ ਕਰਵਾ ਕੇ ਬਣਵਾਂਦੇ ਨੇ।
ਉਹ ਹਰ ਘਰ ਹਰ ਜਿਹਦੇ ਮਰਜ਼ੀ ਤੁਸੀਂ ਘਰ ਚਲੇ ਜਾੳ, ਤੁਹਾਨੂੰ ਸੇਵੀਆਂ ਮਿਲਨੀਆ ਈ ਮਿਲਨੀਆਂ।
ਹਾਂ, ਸਹੀ ਹੈ ਤਾਕਤ ਵਾਲੀਆਂ ਕਹਿੰਦੇ ਤਾਕਤ ਵਾਲੀਆਂ ਹੁੰਦੀਆਂ ਇਹ ਚੀਜ਼ਾਂ ਇਹ ਚੀਜ਼ਾਂ।
ਕਿਉਂਕਿ ਪਿੰਡਾਂ ਲੇ ਮਿਹਰ ਖਾਂਦੇ ਈ ਸੇਵੀਆ ਉਹਨਾਂ ਨੇ ਖਾਣੀਆਂ ਤੇ ਸੇਵੀਆਂ ਖਾਨੀਆ ਗਰਮੀਆਂ ਨੇ ਤਾਂ ਕੱਦੂ ਤੋਰੀਆਂ ਖਾਣੀਆਂ।
ਹਾਂ ਨੀ ਵਧੀਆ ਏ ਤਾ ਏਨਾ ਦਾ ਮਤਲਬ ਵਧੀਆ ਏ ਖਾਣਾ ਵਧੀਆ ਏ। ਹੁਣ ਸਾਡੇ ਵਰਗੇ ਕੀ ਏ ਬਾਈ ਵਾਲੀਆਂ ਚੀਜ਼ਾਂ ਰਾਜਮਾਂ। ਅ ਛੋਲੇ ਇਹ ਚੋਲ ਵੀ ਨਾਲ ਬਰਾਬਰ ਚੋਲ ਖਾਣੇ ਆ ਫੇਰ ਓ ਸਾਡੇ ਬਾਈ ਨੀ ਬਣੇਗੀ ਤੇ ਕੀ ਹੋਏਗਾ ਫੇਿਰ।
ਫੇਰ ਆਪਾਂ ਕਹਿਨੇ ਆ ਆਪਾਂ ਸ਼ਹਿਰਾਂ ਆਲੇ ਬਿਮਾਰ ਰਹਿੰਦੇ ਆ ਰੋਜ਼ ਡਾਕਟਰਾਂ ਕੋਲ ਭੱਜਦੇ ਆ ਇਸੀ ਗੱਲੇ ਭੱਜਦੇ ਆ
ਹਾਂ ਖਾਣਾ ਨੀ ਖਾਣਾ ਉਹ ਆਪਣਾ ਸ਼ਾਹੀ ਖਾਣਾ ਮੰਗਦੇ ਆ ਨਾ।
ਪਿੰਡਾਂ ਆਲੇ ਨੇ ਕੁਛ ਇਨਾ ਹੈ ਨਹੀ ਉਨ੍ਹਾਂ ਕੱਦੂ ਤੋਰੀਆਂ ਖਾਣੀਆਂ ਸੇਵੀਆਂ ਖਾ ਲੈ। ਰੋਟੀ ਪਾਣੀ ਕਈ ਵਾਰ ਉਹਨਾਂ ਦਾ ਜੀ ਕਰੇ ਰੋਟੀ ਲਈ ਚਟਨੀ ਬਣਾਈ।
ਹਾ, ਹਾਂ ਬਸ ਉਹ ਦੇਸੀ ਘਿਓ ਮਤਲਬ ਓ ਦੇਸੀ ਘਿਓ ਜਿਆਦਾ ਵਰਤ ਮਤਲਬ ਉਹ ਖੁੱਲਾ ਦੇਸੀ ਘਿਓ ਚ ਬਣਾ ਲੈਂਦੇ ਨੇ। ਹਾਂ ਤੇ ਉਹ ਫੇਰ ਉਹਨਾਂ ਨੂੰ ਵਧੀਆ ਲੱਗਦੀ ਹੈ ਖਾਈ ਦੀ
ਲਾਲ ਮਿਰਚਾਂ, ਪਿਆਜ, ਅਦਰਕ, ਲਸਣ ਦੀ ਚਟਨੀ ਬਨਾਉਂਦੇ ਆ ਓ। ਨਾਲ ਲੱਸੀ ਰੋਟੀ ਖਾਦੀ, ਛੁੱਟੀ।
ਸਾਡੇ ਮਾਈਕ ਤੋ ਹੋਰ ਸੁਣਿਆ ਕਿ ਬੀ ਉੱਧਰਲੀ ਸਾਈਡ ਪੰਜਾਬ ਸਾਈਡ ਬੀ ਉਹ ਚਿੱਬੜ ਜੇ ਕੁਛ ਕੇ ਨਾਮ ਐ ਕੋਈ ਚਿੱਬੜ ਕਹਿੰਦੇ ਨੇ ਓਨੂੰ ਏਦਾਂ ਈ ਸੁਣਿਆ ਸੀ ਕੋਈ ਮੈਂ, ਹਾਂ, ਉਹਦੀ ਚਟਨੀ ਕਹਿੰਦੇ ਬਹੁਤ ਸਵਾਦ ਬਣਦੀ ਏ।
ਹਾਂਜੀ ਹਾਂਜੀ, ਉਹ ਚਟਨੀ ਤੇ ਬਹੁਤ ਹੀ ਜ਼ਿਆਦਾ ਟੇਸਟੀ ਹੁੰਦੀ ਹੈ।
ਹਾਂ ਮੈਂ ਸੋਚਿਆ ਸੀ ਮੈਂ ਕਿਹਾ, ਹੁਣ ਮੈਂ, ਜਰ ਮੈਂ ਫੋਨ ਕਰਾਂਗੀ ਅਪਣੀ ਭਾਬੀ ਨੂੰ ਵੀ ਮੈਨੂੰ ਚਟਨੀ ਬਣਾ ਕੇ ਭੇਜੋ। ਤੇ ਹਾਂ ਤੇ ਮੈਂ ਕਿਹਾ ਚਲੋ ਉਹ ਨਾ ਬੜੀ ਸਆਦ ਲੱਗਦੀ ਆ ਸਾਡੇ ਅ ਹੈਗੇ ਨੇ ਭੇਂ ਮਤਲਬ ਜੁਆਇੰਟ ਫੈਮਿਲੀ ਏ। ਤੇ ਵੋਟੀ ਹੈਗੀ ਏ, ਉਹ ਕਹਿੰਦੀ ਐ ਕਹਿੰਦੀ ਵੀ ਉਹਨਾਂ ਦੇ ਉੱਧਰੋਂ ਨਾ ਤੁਸੀਂ ਨਾ ਉਥੋਂ ਭੋ ਆਓ। ਤੇ ਵੀ ਉਹ ਨਾ ਸਵਾਦ ਬਣਾਦੇ ਨੇ, ਚਟਨੀ।
ਪਿੰਡਾਂ ਵਾਲੇ ਲੋਕ ਹੀ ਬਣਾ ਸਕਦੇ, ਤੁਸੀਂ ਮੰਨ ਲਓ ਚਿੱਬੜ ਵੀ ਜੇ ਲੈ ਆਏ ਤੁਸੀਂ ਸ਼ਹਿਰ ਚ ਤੁਹਾਡੇ ਕੋਲ ਚਟਣੀ ਪਾਣ
ਬੰਨੀ, ਆਪਾਂ ਤਾਂ ਦੇਖੀ ਨੀ
ਹਾਂ ਸ਼ਹਿਰਾਂ ਤੇ ਵੇਸੇ ਚਿੱਪੜ ਮਿਲਦੇ ਨਈ, ਪਿੰਡਾਂ ਚ ਹੀ ਮਿਲਦੇ ਆ, ਤੇ ਬਾਈ ਚਾਂਸ ਤੁਸੀਂ ਅਪਣੇ ਪੇਕੇ ਚਿੱਬੜ ਵੀ ਲੈ ਆੳਗੇ ਨਾ ਤੁਸੀਂ ਅਪਣੀ ਭਾਬੀ ਨੂੰ ਚਿੱਬੜ ਕਹ ਤਾ ਉਹਨੇ ਤੁਹਾਨੂੰ ਚਿੱਬੜ ਭੇਜ ਤੇ, ਪਰ ਤੁਹਾਨੂੰ ਉਹ ਹੀ ਚ ਪੁਰਾਣੀ ਨੀ ਆਣੀ
ਹੂੰ। ਆਹੋ ਇੱਕ ਵਾਰੀ ਹਾਂ ਬਸ ਇੱਕ, ਹਾਂ ਇੱਕ ਵਾਰੀ ਦਿੱਤੀ ਸੀ ਮੇਰੀ ਮੇਰੀ ਭਾਬੀ ਭਾਬੀ ਨੇ ਮੈਨੂੰ ਕਹਿਆ ਨਾ ਜਾ ਕੇ ਬਣਾ ਲਈ ਬਣਾਏ, ਬਣਾਏ ਤੇ ਇਹ ਮਰਗੇ ਕੋੜੇ ਇੰਨੇ ਕੋੜੇ-ਕੋੜੇ ਬਣੇ ਪਤਾ ਨੀ ਕਿਸ ਹਿਸਾਬ ਨਾਲ ਬਣੇ।
ਸ਼ਹਿਰ ਚੱਲਦੇ ਚਿੱਬੜ ਕੌੜੇ ਹਿਸਾਬ ਦੀ ਹੋ ਜਾਂਦੀ, ਚਟਨੀ ਏਨੀ ਵਧੀਆ ਬਣਦੀ।
ਹੂੰ-ਹੂੰ।
ਤੁਸੀਂ ਦੇਖ ਭਵੇ ਜਿਹੜਾ ਮਰਜ਼ੀ ਚਿੱਬੜ ਪਾ ਲੋ ਨਾ ਚਿਟਨੀ ਕੋੌੜੀ ਹੋਵੇ ਨਾ ਕੁੱਛ ਹੋਵੇ।
ਹੂੰ, ਨਹੀਂ ਹੁਣ ਮੈਂ ਮੰਗਵਾਵਾਂਗੀ ਫੋਨ ਕਰਾਂਗੀ ਨਾ। ਮੈਂ ਕਵਾਂਗੀ ਮੈਨੂੰ ਚਟਨੀ ਬਣਾ ਕੇ ਭੇਜੋ। ਹਾਂ, ਕੋਈ ਨੀ।
ਵਧੀਆ ਹੋਰ ਤੇ ਕਿ
ਹਾਂ ਉਹ ਤਾਂ ਏ ਹੀ, ਭਾਵੇਂ ਜੋ ਵੀ ਮਰਜ਼ੀ ਏ ਕਿ ਕੀ ਪਤਾ ਜਿਹੜੀ ਚੀਜ਼ ਸਵਾਦ ਲੱਗਣੀ ਐ, ਬੰਦੇ ਨੂੰ ਉਹੀ ਮੰਗਵਾਣੀ ਹੈਨਾ, ਠੀਕ ਐ ਵੀ ਹਾਂ ਤੇ
ਧੀਆਂ ਜਿੰਨੀਆਂ ਮਰਜੀ ਸੌਖੀਆਂ ਹੋਣ ਆਪਣੇ ਘਰੇ ਪਰ ਉਹਨਾਂ ਨੂੰ ਆਸ ਹੁੰਦੇ ਨੇ ਭਾਵੇਂ ਮਾੜੀ ਚੁੰਡੀ ਦੀ ਵੀ ਆਸ ਆਪਣੇ ਪੇਕੇ ਹੁੰਦੀ ਹੁੰਦੀ ਐ।
ਹਾਂ ਉਹ ਤਾਂ ਐ। ਆਹੋ ਤੇ ਹੁਣ ਮੈਂ ਏ ਤੇ ਮੈਂ ਤੁਹਾਨੂੰ ਕਹਿੰਦੀ ਤਾਂ ਹੈਗੀ ਆ ਕਿ ਮੈਂ ਅਪਣੀ ਦੇਸੀ ਘਿਓ ਦੇ ਬਿਸਕਿਟ ਵੀ ਮੈਂ ਪੇਕਿਓ ਲਿਆਂਨੀ ਹਾਂ। ਮੈਂ ਸੇਵੀਆਂ ਵੀ ਪੇਕੇਓਂ ਲਿਆਨੀ ਆਂ, ਬਣਾ ਕੇ ਚਟਨੀ ਵੀ ਮੈਂ ਪੇਕੇਓਂ ਲਿਆਨੀ ਆ। ਮਤਲਬ ਉੱਥੋਂ ਹੀ ਲਿਆਨੀ ਆ, ਤੇ ਵਧੀਆ ਲੱਗਦਾ।
ਮਰਜ਼ੀ ਸੋਖਿਆ ਹੋਣ, ਕੋਈ ਐਸੀ ਗੱਲ ਨਹੀ, ਧੀਆਂ ਕੋਲ ਸਭ ਕੁਛ ਹੁੰਦਾ।
ਹਾਂ ਨਹੀਂ ਹਾਂ ਰਾਤ ਰਹਿਣ ਹੋਰ ਕੀ ਐ ਸਾਨੂੰ, ਸਾਨੂੰ ਵੀ ਉਹਨਾਂ ਦਾ ਆਸਰਾ ਐ, ਮਾਂ ਪਿਓ ਤੋਂ ਬਗੈਰ ਉਹੀ ਓ ਸਾਡੇ ਮਾਂ ਪਿ ਪਿਓ ਨੇ।
ਇਹ ਤੇ ਹੈ ਹੀ ਏ। ਮਾਂ ਪਿਓ ਜਦੋਂ ਮਾਂ ਪਿਓ ਨਹੀਂ ਹੁੰਦੇ ਫੇਰ ਤੇ ਭਰਾ ਭਰਜਾਈ ਏ ੳਹ ਅਪਣੇ ਮਾਂ ਪਿਓ ਤੋ ਵੱਧ ਕੇ ਹੋ ਜਾਂਦੇ ਆ।
ਹਾਂਜੀ ਉਹ ਤੇ ਹੈ ਏ। ਅਸੀਂ ਤਾਂ ਬਸ ਸਾਰਾ ਦਿਨ ਉਹੀ ਸੁੱਖਾ ਮੰਗਦੇ ਆ ਵੀ ਚੱਲ ਵਾਹਿਗੁਰੂ ਜੀ ਰਾਜੀ ਰੱਖਨ ਸਭ ਨੂੰ।
ਰੱਖਓ ਸਹੀ
ਤੇ ਪੇਕਾ ਪਰਿਵਾਰ ਵੇੜਾ ਖੁਸ਼ੀਆਂ ਨਾਲ ਭਰਿਆ ਰਵੇ।
ਧੀਆਂ ਦੀਆਂ ਅਰਦਾਸਾਂ ਹੀ ਲੱਗਦੀਆਂ ਏ ਜੀ, ਆਪਾਂ ਤੇ ਏ ਗੱਲ ਕਹਿੰਨੇ ਜਿਹੜੀ ਧੀਆਂ ਲੱਗ ਜਾਂਦਾ ਬਹੁਤ ਮੰਨਦੀਆਂ
ਹਾਂ ਨਹੀਂ ਉਹ ਤਾਂ ਏ।
ਇਹੀ ਸੋਚਦੇ ਵੀ ਜਿਹੜੇ ਅਰਦਾਸਾਂ ਹੁੰਦੀਆਂ ਨਾ ਧੀਆਂ ਦੀ ਲੱਗਦੀਆਂ ਏ।
ਹਾਂ, ਉਹ ਤੇ ਹੈ ਹੀ ਆ, ਅਸੀਂ ਤਾਂ ਬਸ ਸਾਰਾ ਦਿਨ ਇਹੀ ਅਰਦਾਸਾਂ ਕਰਦੇ ਹਾਂ ਚੱਲ ਬੱਚੇ ਖੁਸ਼ ਰਹਿਣ, ਬੱਚ ਚਲ ਬੱਚੇ, ਜੇ ਵਾਹਿਗੁਰੂ ਕਮਾਈ ਚ ਬਰਕਤ ਪਾਵੇ। ਹੋਰ ਕੀ ਰਾਤ ਦੁੱਗਣੀ ਦਿਨ ਚੁ ਚੁਰਗੀ ਤਰੱਕੀ ਬਖਸ਼ਣ ਬੱਚਿਆ ਨੂੰ।
ਨਹੀਂ ਕੋਈ ਨੀ ਤੁਸੀਂ ਆਪਣੇ ਮੈਨੂੰ ਫੋਨ ਫੁਨ ਕਰ ਦੇਣਾ ਮੈਨੂੰ ਆਪ ਭੇ ਭੇਜ ਜਿਹੜਾ ਪਿੰਡ ਚ ਉਹਦਾ ਭੇਜ ਦੁ ਓਹਨਾ ਵਾਸਤੇ ਇਕ
ਹਾਂਜੀ-ਹਾਂਜੀ, ਉਹਦਾ ਕੋਈ ਆਂਦਾ ਜਾਂਦਾ ਹੋਏਗਾ ਤਾਂ ਕੋਈ ਨਾ ਨੀ ਹੈਗੀ, ਪਰ ਵੈ ਆਏ ਆ ਵੀ। ਪੀ ਕੋਈ ਨਾ ਆਂਦਾ ਹੋਇਆ ਫੇਰ ਮੁਸ਼ਕਿਲ ਹੋ ਜਾਂਦੀ ਏ।
ਹਾਂਜੀ ਹਾਂਜੀ, ਚਲੋ ਕੋਈ ਗੱਲ ਠੀਕ ਹੈ ਜੀ। ਓਕੇ ਮੈਂ ਨਾ ਬੱਚਿਆਂ ਨੂੰ ਖਾਣਾ ਵਗ਼ੈਰਾ ਦੇ ਦਾ, ਠੀਕ ਹੈ ਸਤਿ ਸ੍ਰੀ ਅਕਾਲ।
ਅੱ